ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
ਵਧੀਆ ਵਧੀਆ ਤੁਸੀਂ ਸੁਣਾਓ
ਬਸ ਵਧੀਆ ਹੋਰ ਕੀ ਕਰਦੇ ਸੀ?
ਬਸ ਕੁਛ ਨੀ ਫਰੀ ਬੈਠੇ ਸੀ। ਮੈਂ ਫਰੀ ਬੈਠੇ ਸੀ ਬਸ ਹੋਈ ਤੁਸੀਂ ਸੁਣਾਓ
ਅੱਛਾ-ਅੱਛਾ, ਬਸ ਕੁਛ ਨੀ ਮੈਂ ਵੀ ਫਰੀ ਹਜੇ ਤੇ।
ਅੱਛਾ, ਅੱਛਾ। ਹੋਰ ਸੁਣਾਓ ਕੋਈ, ਕੋਈ ਫਿਟਨੈਸ ਬਾਰੇ ਦੱਸੋ ਕੁਛ ਕੋਈ ਆ ਤੁਹਾਨੂੰ ਨੌਲੇਜ ਹੈਗੀ ਤਾਂ।
ਹਾਂਜੀ।
ਤਾਂ ਫਿਟਨੈਸ ਬਾਰੇ ਕੋਈ ਦੱਸੋ ਕੋਈ ਤੁਹਾਨੂੰ ਨੌਲੇਜ ਵਗੈਰਾ ਹੈਗੀ ਤਾਂ।
ਇਸ ਬਾਰੇ ਤਾਂ ਦੇੁਖੋ ਹੈੁ ਤੁਹਾਡਾ ਆਪਣਾ ਇੰਟਰਸਟ ਹੈ ਨਾ ਆਪਣਾ ਸ਼ੌਕ ਹੈ। ਅੱਛਾ ਆਪਣੇ ਆਪ ਨੂੰ ਥੋੜਾ ਅੰਦਰੋਂ ਹ ਕਹੀ
ਹਾਂਜੀ, ਹਾਂਜੀ।
ਹਾਂਜੀ, ਹਾਂ ਦੇਖੋ ਇਹ ਜ ਤਾ ਮਤਲਬ ਕੀ ਫਾਇਦਾ ਹੈਗਾ।
ਮਤਲਬ ਡੇਲੀ ਰੂਟੀਨ ਕੀ ਰੱਖੀਏ ਮਤਲਬ ਮੋਰਨਿੰਗ ਉੱਠ ਕੇ ਮਤਲਬ ਐਕਸਰਸਾਈਜ਼ ਵਗੈਰਾ ਕਿ ਜਿੰਮ ਵਗੈਰਾ। ਕਿ ਕਰੀਏ ਕਿ ਮਤਲਬ
ਹਾਂ ਜੀ ਮੈਂ ਬਹੁਤ ਵਧੀਆ ਚੀਜ਼ ਹੈ ਮ ਖੁਦ ਜਾਂਦੇ ਹ ਸਵੇਰੇ ਜਾਓ ਤਾਂ ਸਭ ਤੋਂ ਵਧੀਆ ਗੱਲ ਹੈ।
ਆਹ ਟਾਈਮ ਦੇ ਉੱਪਰ ਦੇਖੋ ਜਿੰਹਨਾ ਨੂੰ ਟਾਈਮ ਸਵੇਰੇ ਲੱਗਦਾ ਸਵੇਰੇ ਚਲੇ ਜਾਂਦੇ ਆ ਸ਼ਾਮੀ ਸ਼ਾਮੀ ਦਾ ਰਹਿੰਦਾ ਹੈ।
ਉਹ ਗੱਲ ਹੈਗੀ ਕਹਿੰਦੇ ਨੇ ਨਾ ਕੜੀ ਦੀ ਚੀਜ਼ ਜ਼ਿਆਦਾ ਵਧੀਆ ਹੁੰਦੀ ਹੈ।
ਅੱਛਾ ਮੋਰਨਿੰਗ ਦੀ ਜ਼ਿਆਦਾ ਅੱਛੀ ਹੁੰਦੀ ਹੈ।
ਹਾਂ ਕਿਉਂ ਕਿਉਂਕਿ ਸ਼ਾਮੀ ਤੱਕ ਰੱਖਣੀ ਆਪਾਂ ਸ਼ਾਮੀ ਚ ਦੇਖੋ ਥੋੜਾ ਮੌਸਮ ਮੈਸਾ ਹੋ ਜਾਂਦਾ ਥੋੜਾ ਬਜਟ
ਹਾਂਜੀ ਹਾਂਜੀ
ਜਾਏ ਤਾਂ
ਫਿਟਨੈਸ ਵੀ ਜ਼ਰੂਰੀ ਹੈ ਪਰ ਫਿਟਨੈਸ ਦੇ ਨਾਲ -ਨਾਲ ਆਪਣਾ ਅਗਰ ਖਾਣ ਪੀਣ ਦੇਖ ਕਿ ਉਹ ਜ਼ਿਆਦਾ ਜ਼ਰੂਰੀ ਹੈ ਮੈਂ ਕਿਹਾ ਡਾਇਟ ਵਗੈਰਾ ਬੰਦਿਆਂ ਦੀ ਜਿਆਦਾ ਜ਼ਰੂਰੀ ਹੁੰਦੀ ਏ ਹੈਨਾ।
ਮੈ ਯੋਗਾ ਵੀ ਕੁਛ ਤੇ ਉਹ ਤਾਂ ਹੀ ਕਰੇ
ਹੂੰ। ਕਿ ਤੁਸੀ ਯੋਗਾ ਕਰਦੇ ਜਿੰਮ ਵਗੈਰਾ ਕਰਦੇ ਹੋ?
ਮੈਂ ਕਿਹਾ ਜਿੰਮ ਕਰਨੀ ਆ, ਆਪਣਾ ਜਿੰਮ ਜਾਓ। ਸਵੇਰੇ, ਸ ਕਰੋ ਕਾਰਡਿਔ ਕਰੋ, ਟ੍ਰੇਨਿੰਗ ਚਲਾਓ, ਸਾਈਕਲਿੰਗ ਕਰੋ, ਜੰਪਿੰਗਸ ਵਗੈਰਾ ਤੁਸੀਂ ਕਰ ਸਕਦੇ ਹੋ। ਉਹ ਕਰੋ ਪੇਟ ਦੀ ਐਕਸਰਸਾਈਜ਼
ਉਹ ਤਾਂ ਹੈ ਪੇਟ ਵਾਸਤੇ ਤਾਂ ਜ਼ਰੂਰੀ ਹੈ ਜੋ ਵੀ ਕਰਨਾ ਉਹੀ ਆ ਮੇ ਮੇਨ ਡਾਇਤ ਚਾਰਟ, ਆਹੀ ਤਾਂ ਹੁਣ
ਚੰਗਾ
ਹਾਂਜੀ।
ਮੈਂ ਤਾਂ ਯੋਗਾ ਦੇ ਨਾਲ ਨਾ ਸ਼ਰੀਰ ਮੈਂ ਸੁਣਿਆ ਸੀ ਕਿ ਮੈਂ ਖੁਦ ਵੀ ਕੀਤਾ ਸੀ ਵੀ ਯੋਗਾ ਕਰਕੇ ਨਾ ਮਾਸ ਤਾਂ ਬਾਹਦ ਫ ਲਟਕ ਜਿਆ ਜਾਂਦਾ।
ਠੀਕ ਹੈ।
ਹਾਂਜੀ ਤੇ ਜਿੰਮ ਕਰਕੇ ਆ ਥੋੜਾ ਇਹਦੇ ਵੀ ਅਗਰ ਆਪਾਂ ਭਵੇ ਤੋਂ ਲੂਜ ਵੀ ਕਰ ਰਹੇ ਹਾਂ ਜਾਂ ਕੁਛ ਵੀ ਕਰ
ਤੇ ਉਹ ਮਤਲਬ ਲਮਕਦਾ ਨਹੀਂ ਸਰੀਰ ਕਹਿਣ ਦਾ ਮਤਲਬ ਹੈ ਗਿਆ ਜਿੰਮ ਜ਼ਿਆਦਾ ਜਿੰਮ ਕਰੀਏ ਤਾਂ ਹੈਂ।
ਹਾਂ ਜੀ ਮੈਂ ਮਨੁ ਇਹ ਆ ਤੇ ਮਨੁਸ਼ਵ ਸਸ ਕ ਬੋਲ
ਹਮ
ਹਾਂ ਸਖਈ
ਤੁਹਾਡੀ ਆਵਾਜ਼ ਕੱਟ ਰਹੀ ਤੁਹਾਡੀ। ਮਤਲਬ ਹੋਰ ਭਾਜੀ ਥੋੜੀ ਨੈਟਵਰਕ ਇਸ਼ੂ ਲੱਗ ਰਿਹਾ ਤੁਹਾਡਾ ਮੇਰੇ ਖਿਆਲ ਨਾਲ
ਹਾਂਜੀ
ਮ ਨੈਟਵਰਕ ਇਸ਼ੂ ਲੱਗ ਰਿਹਾ ਤੁਹਾਡਾ ਮ ਖਿਆਲ ਨਾਲ ਹਾਂਜੀ ਆ ਰਹੀ -ਆ ਰਹੀ -ਆ ਰਹੀ।
ਮੈਂ ਕਹਿ ਰਹੀ ਹਾਂ ਪਹਿਲੇ ਤਾਂ ਯੋਗਾ ਹੀ ਹੁੰਦਾ ਸੀ ਨਾ ਜਿੰਮ ਤੇ ਵੀ ਹੋਣਾ ਆਈ ਏ।
ਹਾਂ ਸਹੀ ਗੱਲ ਹੈ ਪਹਿਲੇ ਨੋਰਮਲ ਹੀ ਚੱਲਦੇ ਹੁੰਦੇ ਯੋਗਾ ਵਗੈਰਾ
ਕਮਾਲ ਭਾ ਤੋਂ ਰਾਮਦੇਵ ਬਾਬਾ ਜੀ ਨੂੰ
ਰਾਮਦੇਵ ਕਰਵਾਂਦੇ ਹੁੰਦੇ ਸੀ ਸਹੀ ਗੱਲ ਹੁਣਦੇ ਜਗ੍ਹਾ -ਜਗ੍ਹਾ ਸੈਂਟਰ ਖੁੱਲ ਗਿਆ ਯੋਗਾ ਦੇ ਵੀ
ਹੂੰ ਟੈਮ ਪਤਾ ਹੁੰਦਾ ਸੀ ਏ ਟਾਈਮ
ਹੂੰ
ਆਪਣੇ ਆਪਣਾ ਵੀ ਕਰਦੇ ਕੋਈ ਪਹਿਲੇ ਯੋਗਾ ਵਗੈਰਾ ਕੋਈ ਜਿੰਮਾਂ ਥੋੜੀ ਹੁੰਦੀਆਂ ਸੀ ਘਰੇ ਹੀ ਕਰਦੇ ਸਾਰੇ
ਪਹਿਲੇ ਬੰਦਾ ਗੱਲ ਹੈਗੀ ਪਹਿਲੇ ਲੋਕੀ ਘਰ ਹੀ ਕੰਮ ਕਰਦੇ ਰਹਿੰਦੇ ਸੀ ਉਹਨਾਂ ਦੀ ਘਰ ਹੀ ਯੋਗਾ ਹੋ ਜਾਂਦੀ। ਜ ਕਹਿਣ ਦਾ ਮਤਲਬ ਹੈ ਕਿ ਜੈਸੇ ਤੁਸੀਂ ਜਿਵੇ ਆਪਣੇ ਮੰਮੀ ਨੂ ਲਾ ਲਓ। ਆਪਣੀ ਉਸ ਉਮਰ ਦੀ ਏਜ ਦੀ ਗੱਲ ਮੈਂ ਕਰ ਰਿਹਾ ਜਿਸ ਤਰ੍ਹਾਂ ਉਂਜ ਹੁਣ ਅੱਜ ਦੀ ਜੋ ਕੁੜੀਆਂ ਹੈਗੀਆਂ ਬੇਕੱਲ ਕੰਮ ਘੱਟ ਕਿ ਇਥੇ ਜਿੰਮ ਜ਼ਿਆਦਾ ਯੂਜ ਕਰਦੀ ਹੈ।
ਹਾਂ ਆਪਣਾ ਹਾਲਚਾਲ ਤੇ ਮਨਣਾ ਨੀ। ਬਿਮਾਰੀ ਵੀ ਨੀ ਸੀ। ਲੋਕਾਂ ਨੇ ਕਹਿਣਾ ਗਿੱਟੇ ਦਰਦ ਹੋ ਰਹੇ ਨੇ ਗਠੀਆ ਹੋ ਰਿਹਾ ਪਹਿਲੇ ਜਨਾਨੀਆਂ ਦੇਖੋ ਅੱ ਆਟਾ ਗੁੰਨਦਣਾ ਇਹ ਸਭ ਕੁਛ ਕਰਨਾ ਹੁਣ ਆਟੇ ਗੁੰਨੇ ਦੀ ਵੀ ਮਸ਼ੀਨ ਆ ਗਈ ਹੈਗੀ।
ਆਹੀ ਟੈਕਨੋਲੋਜੀ ਜ਼ਿਆਦਾ ਵੱਧਦੀ ਜਾ ਰਹੀ ਹੈਗੀ ਆ ਉਹੀ ਗੱਲ ਹੈ ਟੈਕਨੋਲੋਜੀ ਹਰ ਕੰਮ 'ਚ ਟੈਕਨੋਲੋਜੀ ਵਗੈਰਾ ਆਈ ਜਾ ਰਹੀ ਹੈ। ਪਹਿਲੇ ਬੰਦਾ ਰਨਿੰਗ ਕਰਦਾ ਸੀ ਅੱਜ ਕੱਲ੍ਹ ਟ੍ਰੇਡਮਿਲ ਚੱਲ ਗਈਆਂ ਹੋਰ ਕੀ ਏ।
ਉਹ ਸਾਨੂੰ ਚਲਾ ਰਹੀ ਹੈ ਅਸੀਂ ਇਹ ਨੂੰ ਚਲਾ ਰਹੇ।
ਹਾਂ ਇਹ ਵੀ ਗੱਲ ਸਹੀ ਆ ਤੁਹਾਡੀ ਉਹੀ ਬੰਦਾ ਪਹਿਲੇ ਸਾਈਕਲਿੰਗ ਕਰਦਾ ਸੀ ਅੱਜ ਕਿਸ ਕੋਲ ਟਾਈਮ ਹੀ ਨਹੀਂ ਹੈਗਾ।
ਤੂੰ ਸਹਿ ਤੂੰ ਇੱਥੇ ਤੋਂ ਉੱਥੇ ਤੱਕ ਵਲ ਤੁਸੀਂ ਚੱਲ ਨਹੀ ਪਾਉਗੇ।
ਹਾਂਜੀ
ਹੈਲੋ- ਹੈਲੋ
ਮੈਂ ਕਿਹਾ ਪਹਿਲੇ ਲੋਕੀ ਆਪਣੇ ਹੱਥਾਂ ਨਾਲ ਸਾਰਾ ਕੰਮ ਕਰਨਾ ਕੱਪੜੇ ਧੋਣੇ
ਹਾਂ ਸਹੀ ਗੱਲ ਹੈ ਹੁਣ ਤੇ ਨਾ ਉਹੀਉ ਨਾ ਜਿਸ ਤਰਾ ਟੈਕਨੋਲੋਜੀ ਆ ਰਹੀ ਹੈ ਬੰਦੇ ਅੱਗੇ ਵਧ ਕੀ ਕਹਿ ਰਹੇ ਹੈ ਪਹਿਲੇ ਹੱਥ ਨਾ ਧੋਂਦੇ ਸੀ ਹੁਣ ਮਸ਼ੀਨਾਂ ਵਗੈਰਾ ਆ ਗਈਆਂ ਵਾਸ਼ਿੰਗ ਮਸ਼ੀਨ ਆ ਗਿਆ।
ਗਲਤ ਵੀ ਹੈ ਨਾ ਲੋਕਾਂ ਨੂੰ ਇੰਨਾ ਹੀ
ਉਹ ਤੇ ਹੈ ਸਹੀ ਗੱਲ ਹੈ।
ਵੱਡਿਆਂ ਨੂੰ ਡੇਲੀ ਹੁੰਦੈ ਕੰਮ ਨਿਪਟਾਈਏ ਸਵੇਰੇ-ਸਵੇਰੇ ਫੋਨ ਚਲਾਣ ਬੈਹ ਜਾਈ ਏ।
ਹੂੰ-ਹੂੰ
ਹਾਂ ਬੜਿਆ ਨੂੰ ਵੇਖਿਆ।
ਮਸ਼ ਮਸ਼ੀਨਾਂ ਨੇ ਆਲਸੀ ਕਰਤਾ ਸਭ ਨੂੰ ਕਹਿਣ ਦਾ ਮਤਲਬ ਏ ਹੇਗਾ।
ਮੈਂ ਕਿਹਾ ਮਸ਼ੀਨਾਂ ਨੇ ਨਾ ਆਲਸੀ ਕਰਤਾ ਸਭ ਨੂੰ ਪਹਿਲੇ ਹ ਕੋਈ ਜਿਸ ਤਰ੍ਹਾਂ ਹੁਣ ਪਹਿਲੇ ਐਕਟਿਵਾ ਵਗੈਰਾ ਇੰਨੀ ਹੁੰਦੀ ਨਹੀਂ ਸੀ ਸਾਈਕਲ ਤੇ ਵੀ ਜਾਂਦਾ ਸੀ ਬੰਦਾ ਚਲੋ ਚੱਲ ਜਾਂਦਾ ਸੀ। ਹੁਣ ਲੋਕਲ ਵੀ ਜਾਣਾ ਮਾਰਕੀਟ ਤਿਕਨ ਵੀ ਜਾਣਾ ਕਿਉਂ ਨਹੀਂ ਜਾ ਬੰਦਾ ਕਹਿੰਦਾ ਚੱਲ ਐਕਟਿਵਾ ਆ ਚੁੱਕ ਤੇ ਚੱਲੀਏ।
ਇਤਨੀ ਦੁਰ ਜਾਣਾ ਤਾਂ ਵੀ ਐਕਟਿਵਾ ਤੇ ਜਾਣਾ ਹੈ ਜੀ।
ਸਹੀ ਗੱਲ ਹੈ।
ਹਾਂ ਹੁਣ ਤੁਸੀ ਪਾੜੀ ਲਾਕੇ 'ਚ ਜਾਣਾ ਕੇਰੀ ਘੁਮਣ ਫੇਰੀ ਕਿਧਰੇ ਵੀ
ਬੰਦੇ ਨੂੰ ਥੋੜ੍ਹੀ ਬਹੁਤੀ ਸੈਰ ਤੇ ਜ਼ਰੂਰ ਕਰਨੀ ਚਾਹੀਦੀ ਹੈ ਜੀ ਦੇਖੋ ਸਹੀ ਗੱਲ ਏ।
ਤਿੰਨ ਸੀ ਤੁਸੀਂ ਤਾਂ ਪੇਟ ਪੋਟ ਨ ਬਾਹਰ ਹਾ ਹੈਗਾ ਉਹ
ਹਮ ਅਜ ਕੱਲ ਆਲਸੀ ਹੋ ਗਏ ਤਾਂ ਬੰਦੇ। ਆਜ ਕਹਿੰਦੇ ਖਾਓ ਪੀਓ ਤੇ ਸੋਜੋ ਅੱਜ ਕੱਲ ਬੰਦਾ ਐਕਸਰਸਾਈਜ਼ ਵਗੈਰਾ ਵੀ ਨਹੀਂ ਕਰਦਾ। ਬਹੁਤ ਘੱਟ ਕਰਦੇ ਆ ਲੋਕੀ।
ਹਾਂ ਤੇ ਦੇਖ ਫੇਰ। ਠੀਕ ਆ। ਹੂੰ
ਹਾਂਜੀ
ਮੈਂ ਕਿਹਾ ਸਰੀਰ ਦੇ ਵਿੱਚ ਜਾਨ ਹੋਏਗੀ ਤਾਂ ਹੀ ਫ਼ਾਇਦੇਮੰਦ ਹੈ ਨਾ।
ਹਾਂ ਸਹੀ ਗੱਲ ਏ ਸਰੀਰ ਜਾਨ ਹੀ ਨੀ ਹੋਏਗੀ ਬੰਦਾ ਐਕਸਰਸਾਈਜ਼ ਵੀ ਕਿੱਥੇ ਕਰੇਗਾ?
ਫੋਟ ਦਾ ਤੁਸੀਨਾ ਇੰਨਾ ਕੁਛ ਖਓ ਬਿਨਾਂ ਕੁਛ ਛੋਟੇ ਦੇੰਨੀ ਕੈਲਰੀ ਹੈਗੀਆਂ ਨੇ।
ਡਾਇਟ ਪਲੈਨ ਦੱਸੋ, ਮਤਲਬ ਮੋਰਨਿੰਗ ਸਵੇਰੇ ਮਤਲਬ ਵੈਜ ਵਿੱਚ ਖਾਣਾ ਹੈ ਤੇ ਮਤਲਬ ਕੀ ਮਤਲਬ ਪ੍ਰੀ ਵਰਕ ਆਊਟ ਤੋਂ ਪਹਿਲੇ ਆਫਟਰ ਵਰਕ ਆੳਟ ਉਹ ਕੀ ਕਰ ਸਕਦੇ ਆ ਮਤਲਬ
ਵਰਕ ਠੀਕ ਹੈ ਹਾਂ ਲੈਮਨ ਵ
ਹ ਹ
ਹਾਂ ਮਸਾਲੇ ਜਾਂ ਕੋਫੀ ਪੀ ਲਓ। ਬਲੈਕ ਕੋਫੀ ਰ ਪੰਦਰਾਂ ਵੀਹ ਮਿੰਟ ਪਹਿਲਾਂ। ਲੋੋ ਜਿੱਦਾਂ ਘਰੋਂ ਜਾ ਰਹੇ ਹੋ ਤਾਂ ਪੀਹ ਲੋਉ ਫਰ ਘਰੋਂ ਜਾਦੇ ਕਿੰਨਾ ਟਾਈਮ ਲੱਗਦਾ ਦਸ ਪੰਦਰਾਂ ਮਿੰਟ।
ਹਾਂ ਐਨਰਜੀ ਰਹਿੰਦੀ ਉਹ ਨਾਲ ਕੌਫੀ ਪੀਂਦ ਆ ਤੇ ਬੰਦਾ
ਹਾਂ ਬਸ ਫਿਰ ਤੁ ਨਾਲ ਤੁਸੀਂ ਤਾਂ ਸਵੇਰੇ
ਜਿਵੇਂ ਬਲੈਕ ਕੋਫੀ ਪੀ ਕੇ ਜਾਏ ਬੰਦਾ, ਬਲੈਕ ਕੌਫੀ ਪੀਏਗੀ ਉਹ ਨਾਰਮਲ ਕੌਫੀ ਏ।
ਨਹੀਂ ਬਲੈਕ ਕਾਫੀ ਸਹੀ ਰਹਿੰਦੀ ਏ।
ਅੱਛਾ ਬਲੈਕ ਕਫੀ ਸਹੀ ਰਹਿੰਦੀ ਐ। ਹੋ ਗਿਆ ਉਸ ਤੋਂ ਬਾਅਦ ਜਿੰਮ ਤੋਂ ਬਾਅਦ ਵਗੈਰਾ ਬੰਦੇ ਨੇ ਖਾਣਾ ਹੈ ਤੇ ਮਤਲਬ ਕੀ ਡਾਇਟ ਲੈ ਸਕਦਾ?
ਵਰਕ -ਆਊਟ ਤੋਂ ਬਾਅਦ ਉਹ ਤੁਸੀਂ ਪੀਲਾ ਲੈ ਸਕਦੇ ਹੋ। ਹਾਂ
ਅ ਯ ਵੇਟ ਲੂਜ ਕਰਨੀ ਅਗਰ ਵੇਟ ਲੂਸ ਕਰਨਾ ਤਾਂ ਦੀ ਗੱਲ ਕਰ ਰਹੇ ਮੈਂ ਉਹ ਇਹ ਨੀ ਇਹਦੀ ਨ ਕਰ ਰਿਹਾ।
ਹ ਖ ਲੋ ਉਹ ਜ ਨੋਨ ਵੈਜ ਨੋਨ ਵੈਜ ਖਾਣ
ਨਹੀਂ ਨਹੀਂ ਵੈਜ ਵੈਜ ਦਾ ਨੋਨ ਵੈਜ ਅਸੀਂ ਖਾਂਦੇ ਹੀ ਨਹੀਂ।
ਅੱਛਾ ਹਾਂ ਠੀਕ।
ਅੱਛਾ
ਹਾਂਜੀ ਓਟਸ ਲੈ ਲਓ ਸਪਰਊਟਸ ਲੈ ਲਓ ਤੁਸੀਂ
ਅੱਛਾ ਓਟਸ ਵਗੈਰਾ ਬੰਦਾ ਲੈ ਸਕਦਾ। ਮਤਲਬ
ਹਾਂ ਚਿਲਾ ਵੀ
ਤੇ ਥੋੜ੍ਹਾ ਸ਼ੂਗਰ ਨੂੰ ਅਵੋਇਡ ਕਰੇ ਬੰਦਾ ਹੈਂ।
ਹਾਂਜੀ
ਅਗਰ ਵੇਟ ਲੂਜ ਕਰਨਾ ਤਾਂ ਸ਼ੂਗਰ ਨੂੰ ਥੋੜਾ ਅਵੋਇਡ ਕਰੇਂ।
ਸ਼ੂਗਰ ਅਵੋਇਡ ਕਰੋ ਦੇਖੋ ਪਹਿਲੇ ਲੋਕੀ ਖਾਂਦੇ ਸੀ ਸ਼ਗਰ ਉਹ ਤਾਂ ਸਾਰੀਆਂ ਚੀਜ਼ਾਂ ਬਹੁਤ ਵਧੀਆ ਸੀ ਓਰੀਜਨਲ ਸੀ। ਹੁਣ ਮਿਲਾਵਟ ਜਿਵੇਂ ਕਿ ਖੰਡ ਹੋ ਗਈ ਦੇਸੀ ਸ਼ੱਕਰ ਹੋ ਗਈ
ਹਾਂਜੀ ਹਾਂਜੀ
ਹਮ ਹਮ
ਅਤੇ ਮਤਲਬ ਅਗਰ ਫਿਰ ਲੰਚ 'ਚ ਮਤਲਬ ਵੇਟ ਲੂ ਲੋਸ ਦੀ ਚੱਲ ਰਹੇ ਹਾਂ ਅਤੇ ਮਤਲਬ ਲੰਚ ਵਗੈਰਾ। ਕੀ ਗੱਲ ਪੱਕਾ ਕਰਨਾ ਚਾਹੀਦਾ ਥੋੜਾ ਹੈਵੀ ਕਰਨਾ ਚਾਹੀਦਾ ਹੈ।
ਹਾਂ
ਹਾਂਜੀ
ਨਹੀਂ ਤਾਂ ਅਕੋਰਡਿੰਗ ਟੂ ਤੁਸੀਂ ਕੈਲਰੀਜ਼ ਵੇਖੋ। ਜਿਵੇਂ ਅਗਰ ਤੁਸੀਂ ਜਿਵੇਂ ਉਹ ਖਾ ਰਹੇ ਹੋ। ਕੀ ਕਹਿੰਦੇ ਨੇ ਪਨੀਰ ਪਨੀਰ ਮਤਲਬ ਕਿ ਹਰ ਆਪ ਤੁਸੀਂ ਆਪਣੀ ਹਰ ਮੀਲ ਦੇ ਸੀ ਨਾ। ਪ੍ਰੋਟੀਨ ਰੱਖਣਾ ਹੀ ਰੱਖਣਾ।
ਅੱਛਾ
ਹਾਂ ਹੋੋ ਪ੍ਰੋਟੀਨ ਰੱਖੋਗੇ ਤਾਂ ਸਹੀ।
ਬਰੋਕਲੀ ਹੈ ਨਹੀਂ ਪ੍ਰੋਟੀਨ ਜ਼ਿਆਦਾ ਹੁੰਦਾ ਉਹਦੇ ਵਿੱਚ। ਮਤਲਬ ਕੀ ਹੁੰਦਾ ਹੈ ਕਤ ਜ਼ਿਆਦਾ ਹੁੰਦੇ ਆ।
ਕਾਪਸ ਕੱਟ ਲਵ ਪ੍ਰੋਟੀਨ ਦੇ ਵਿੱਚ ਜਿਵੇਂ ਇੱਕ ਰੋਟੀ ਲੈ ਲੋ ਤੁਸੀਂ। ਠੀਕ ਆਪਸ ਹੋ ਗਏ ਸਬਜ਼ੀ ਕ
ਚੱਲੇ ਅੱਛਾ ਘੱਟ ਹੀ ਖਾਈਏ ਮਤਲਬ ਕਹਿਣ ਦਾ ਮਤਲਬ ਰਾਈਸ। ਫਰੂਟ ਵਗੈਰਾ ਲੈ ਸਕਦੇ ਦੁਪਹਿਰੇ?
ਸਲਾਦ ਖਾਓ ਸਲਾਦ ਬਹੁਤ ਵਧੀਆ ਖਓ ਦਹੀਂ ਖਾਓ। ਮੈਂ ਕਿਹਾ ਸਲਾਦ ਸੈਲਡ ਏ।
ਸੈਲੇਡ ਤੇ ਮਤਲਬ ਬੰਦਾ ਰਾਤੀ ਖਾ ਲੇ ਨਾ ਅਗਰ। ਬੰਦੇ ਨੂੰ ਵੇਟ ਲੋਸ ਕਰ ਰਿਹਾ ਬੰਦਾ ਕੁੱਛ ਸ਼ਾਮੀ ਕੁਛ ਹਲਕਾ ਜਿਹਾ ਖਾਲੇ ਜਾਂ ਰਾਤੀ ਉਸ ਬ। ਥੋੜਾ ਸੈਲੇਡ ਖਾ ਲਏ ਥੋੜਾ ਜਿਹਾ।
ਅ ਕ ਹਮ
ਹਾਂਜੀ
ਸਲਾਦ ਖਾਓ ਇੱਕ ਪ੍ਰੋਪਰ ਪੋਸਟ ਮੈਂ ਕਹਿ ਰ ਹ ਪ੍ਰੋਪਰ ਹਰ ਚੀਜ਼ ਦਾ। ਪੋਸ਼ਣ ਲਵੋ ਥੋੜਾ ਥੋੜਾ ਇਕ ਰੋਟੀ ਪਾਓ ਦਾਲ ਚ। ਉਹ ਕਟੋਰੀ ਪਾ ਕੇ ਤੇ ਹੁਣ ਤੁਸੀਂ ਖੀਰਾ ਟਮਾਟਰ ਪਾ ਕੇ।
ਅੱਛਾ ਅੱਛਾ ਮਤਲਬ ਚਾਹ ਨਾਲ।
ਇੱਦਾਂ
ਤਾਂ ਅੱਜ ਕੱਲ੍ਹ ਇਹ ਵੀ ਪੰਗਾ ਦਾਲਾਂ ਜ਼ਿਆਦਾ ਖਾ ਲਓ ਯੂਰਿਕ ਐਸਿਡ ਵੱਧ ਜਾਂਦਾ।
ਜਿਆਦਾ ਨੀ ਕਟੋਰੀ ਤਾਂ ਖਾ ਈ ਸਕਦੇ ਹੋ ਇਹ ਨੀ।
ਨਹੀਂ ਮਤਲਬ ਜ਼ਿਆਦਾ ਹੈਵੀ ਨਹੀ ਹੋ ਗਏ ਨਾ।
ਹਾਂ ਨਹੀਂ ਕਰਨਾ ਚਾਹੀਦਾ ਉਹ।
ਸਭ ਕੁਛ ਅੱਜ ਕੱਲ੍ਹ ਵੇਖ ਕੇ ਲਿਮਿਟ ਦੇ ਹਿਸਾਬ ਨਾਲ ਖਾਣਾ ਪੈਂਦਾ ਬੰਦੇ ਨੂੰ ਇਹਦੇ ਨਾਲ ਇਹ ਚੀਜ਼ ਦਿੱਕਤ ਆ ਰਹੀ ਹੈ। ਇਹਦੇ ਨਾਲ ਇਹ ਜੀ ਦਿੱਕਤ ਆ ਰਹੀ ਹੈ। ਦਾਲਾਂ ਜਿਆਦਾ ਖਾ ਲੋ ਬੰਦਾ ਕਹਿੰਦਾ ਯਰਿਕ ਐਸਿਡ ਦੀ ਦਿੱਕਤ ਆ ਰਹੀ ਹੈ ਸਾਨੂੰ।
ਰੋਟੀ ਨਹੀਂ ਸੀ ਖਾਣੀ।
ਚਲੋ ਵਧੀਆ ਤੁਹਾਡੇ ਕੋਲ ਪੁੱਛਿਆ ਤਾਂ ਮ ਕੋਈ ਜ਼ਰੂਰਤ ਪੈ। ਕੋਈ ਮੈਂ ਕਿਹਾ ਡਾਇਟ ਪਲੈਨ ਵਗੈਰਾ ਪੁੱਛਿਆ ਤੁਹਾਡੇ ਕੋਲੋਂ ਕੋਈ ਜ਼ਰੂਰਤ ਪੈਂਦੀ ਰਹੇਗੀ ਤੇ ਕੋਈਹਾਡੇ ਕੋਲ ਗਲ ਚਲੋ ਠੀਕ ਹੈ ਜੀ, ਠੀਕ ਹੈ, ਓਕੇ ਥੈਂਕ ਯੂ।